ਉਹ,
ਹੈਲੋ,
ਹੈਲੋ
ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਭੈਣ ਜੀ,
ਸਤਿ ਸ਼੍ਰੀ ਅਕਾਲ ਜੀ।
ਹੋਰ ਠੀਕ ਓ?
ਹੈਲੋ,
ਤੁਸੀਂ ਦੱਸੋ ਤੁਸੀਂ ਠੀਕ ਹੋ?
ਹਾਂਜੀ, ਤੁਸੀਂ ਹੋਰ ਕੀ ਕਰਦੇ ਸੀ।
ਕੁਛ ਨੀ
ਕਾਹਦੀ ਸਬਜ਼ੀ ਬਣਾਈ ਸੀ ਅੱਜ?
ਅੱਜ ਅਸੀਂ ਆਲੂ ਬਣਾਏ ਨੇ, ਆਲੂ ਦੀ ਤਰੀ ਬਣਾਈ ਸੀ।
ਸੁੱਕੇ ਆਲੂ,
ਨਹੀਂ, ਨਹੀਂ, ਆਲੂ ਤੇਹੀ ਗ੍ਰੇਵੀ ਵਾਲੇ
ਅੱਛਾ-ਅੱਛਾ, ਉਬਾਲ ਕੇ ਬਣਾਉਂਦੇ ਕੇ ਤੁਸੀਂ ਕੱਟ ਕੇ ਬਣਾਉਂਦੇ,
ਨਹੀਂ, ਨਹੀਂ, ਕੱਟ ਕੇ ਸਿੱਧਾ ਕੱਟ ਕੇ ਬਣਾਦੇ ਆਲੂ ਕੱਟ ਕੇ ਬਣਾ ਲੈਂਦੇ,
ਅੱਛਾ, ਤੁਸੀਂ ਕੀ ਕੀ ਸਿੱਖਿਆ ਹੋਇਆ ਹੈ?
ਸਭ ਕੁਛ ਸਿੱਖਿਆ ਹੋਇਆ, ਸਾਰਾ ਕੁਛ ਆਉਂਦਾ ਬਣਾਣਾਦਾ,
ਨਈ ਸੈਲੂਨ ਵਗੈਰਾ ਸਿਲਾਈ ਵਗੈਰਾ, ਸੈਲੂਨ ਦਾ ਕੰਮ ਆਂਦੇ ਆ?
ਹਾਂਜੀ, ਹਾਂਜੀ ਆਂਦਾ ਸਿਲੰਡਰ ਵੀ ਆਉਂਦਾ ਮੈਨੂੰ ਮੇਰੀ ਮੰਮੀ ਕਰਦੇੈਂ ਸਿੱਖਈ
ਹੋਰ ਫੇਰ ਤ ਸਲੂਨ ਵਿੱਚ, ਤੁਸੀਂ ਮੈੰਦੀ ਵਗੇਰਾ ਵੀ ਕੱਡਦੇ ਹੋਨੇ?
ਅੱਛਾ, ਫੇਸੀ਼ਅਲ ਵਗੈਰਾ ਵੀ ਆਂਦੇ?
ਹਾਂਜੀ, ਹਾਂਜੀ
ਫੇਸਾ਼ ਦਾ ਤੁਸੀਂ ਕਿਸਰਾਂ, ਕਿਸਰਾ ਮਲਬ ਮਸਾਜ ਤੁਸੀ ਓ, ਮ ਮਸ਼ੀਨਾਂ ਨਾਲ ਕਰਦੇ ਕੇ ਹਾੱਥ ਨਾਲ ਕਰਦੇ?
ਅਸੀਂ ਤਾਂ ਮ ਮੋਸਲੀ ਮ, ਹੱਥਾਂ ਨਾਲ਼ ਈ ਕਾਰਦੇ ਆ ਆੱਜ-ਕਾੱਲ ਤਾਂ ਵੈਸੇ ਵੀ ਲੋਕਾਂ ਨੂੰ ਹਾੱਥ ਦੀ ਜਾਦਾ ਵਦੀਆ ਲੱਗਦੀ ਆ ਨਾ
ਹਾਂ, ਹਾਂਜੀ। ਓਰ, ਆੱਜ-ਕੱਲ ਤਾਂ ਮਸ਼ੀਨਾ ਹਾਈਡਰਾ ਹੂੰ।
ਹਾਂਂਜੀ।
ਓਰ ਫੇਰ ਤੁਸੀ, ਅ ਹੋਮ ਸਰਵਿਸ ਵੀ ਕਰਦੇ ਓ?
ਹਾਂਜੀ
ਹਮ ਸਰਵਿਸ ਵੀ ਕਰਦੇ ਓ?
ਹਾਂਜੀ-ਹਾਂਜੀ।
ਅੱਛਾ।
ਹਾਂਜੀ ਹੋਮ ਸਰਵਿਸ ਵੀ ਕਾਰਦੇ ਆ, ਹਾਂਜੀ
ਨਿਊਜ਼ ਵਗੈਰਾ, ਦੇਖਦੇ ਓ ਟੀਵੀ ਵਿੱਚ?
ਹਾਂਜੀ, ਦੇਖਦੇ ਆ ਅਸੀਂ ਰੋਜ ਸਾਡੇ ਚਾਲਦੀ ਰੈਂਦੀ ਆ।
ਅੱਛਾ, ਓ ਕਿੱਨਾ ਬ ਬੁਰਾ ਹੋਏਆ ਨਾ ਓ ਓ ਜੋ਼ ਮੁੰਡ, ਜਵਾਕ ਜੇ ਮਰਗੇ ਹਨਾ ਓ ਦੇਖੀ ਸੀ ਤੁਸੀ ਓ ਵੀੜੀਓ?
ਹਾਂਜੀ-ਹਾਂਜੀ।
ਰੈਬ, ਰੈਬਰੀ ਤੇ ਬੈਠੇ ਹੋਏ ਸੀ ਰਾਏਬਰੀਕੀ, ਅ ਓ ਓਥੇ ਪੜਦੇ ਪੜਦੇ ਸੀ ਉੱਥੇ ਬੱਚੇ
ਜੀ
ਬੋਤ ਨੁਕਸਾਨ ਹੋਏਆ ਪੰਦਰਾਂ-ਵੀਹ, ਪਤਾਨੀ ਕੈਂਦੇ ਜਵਾਕ ਮਰ ਗੇ ਨਾ?
ਹਾਂਜੀ, ਓਈ ਤਾਂ ਗਾੱਲ ਆ ਸਾਰੇ ਓਵੀਂ ਕੈਂਦੇ ਪਏ ਨੇ ਬੋਤ ਨੁਕਸਾਨ ਹੋਯਾ।
ਹੂੰ, ਬੋਤ ਜਗਾ ਤੇ ਓ ਨਾ ਫੇਰ ਜ ਅ, ਓ ਬੋਲਦੇ ਨਾ ਅ ਕੱਲਯੁੱਗ ਚੱਲਦਾ ਪਯਾ ਜੋ ਗ ਗ਼ਲਤ ਕਰੇਂਗਾ ਤਾਂ ਓਨਾਂ ਦੇ ਨਾਲ ਗ਼ਲਤ ਈ ਹੋਣਾ
ਹਾਂਜੀ, ਉਈ ਆ ਆੱਜ-ਕਾੱਲ ਸਬ ਕੁਛ ਆਹੀ ਕੁਸ਼ ਈ ਹੁੰਦਾ ਪੇਆ।
ਹੂੰ।
ਆੱਜ-ਕਾੱਲ ਬਹੋਤ ਮਹੌਲ ਖ਼ਰਾਬ ਹੋਏਆ ਪੇਆ।
ਬਹੋਤ, ਅਪਰਾਦ ਫੇਰ ਅਪਰਾਦ ਵੀ ਬੋਤ ਫੇਰਦੇ ਪਏ।
ਹਾਂਜੀ, ਓ ਤਾਂ ਹੈਗੇ ਆ
ਹੋਰ, ਹੋਨ ਨਾ ਕੈਂਦੇ ਮੈਂ ਅ ਏ ਵੀ ਸੁਣੇਯਾ ਸੀ ਜੀ ਜਿੱਥੇ ਆੱਗ ਲਾ, ਲਗ ਆੱਗ ਲਾਈ ਸੀ ਓਥੇ, ਦ ਦੋ ਹਜਾਰ ਪੰਦਰਾਂ ਵਿੱਚ ਕੈਂਦੇ ਓਨਾਂ ਨੂੰ ਅ, ਵ ਬਿਲਡਿੰਗ ਵਾਲੇ ਨੂੰ ਕੈਕ ਕੇਯਾ ਅ ਔਡਰ ਦਿੱਤਾ ਸੀ, ਕੀ ਬਿਲਡਿੰਗ ਖਾਲੀ ਕਰੋ। ਕੈਂਦੇ ਓਨਾਂ ਨੇ ਬਿਲਡਿੰਗ ਖਾਲੀ ਨੀ ਕੀਤੀ ਸੀ। ਆ, ਕਰ-ਕਰ ਲੈਂਦੇ ਤਾਂ ਆੱਜ ਬੱਚੇ ਤਾਂ ਬਚੇ ਹੋਂਦੇ। ਹਾਂਜੀ
ਹਾਂਜੀ ਕੁਝ ਲੋਕ ਵੀ ਧਿਆਨ ਨੀ ਦਿੰਦੇ ਹੈਨਾ ਹੈਲੋ
ਹੋਈ ਤਾਂ ਹੋ ਉਹੀ ਤਾਂ ਗੱਲ ਆ ਵੀ ਲੋਕਾਂ ਨੇ ਨਾ, ਚੱਲ ਬਹੁਤ ਸੌਖਾ ਕੰਮ ਵੀ ਏ, ਕਿਸੇ ਜਾਣ ਬਹੁਤ ਈਜ਼ੀ ਬਣਾ ਲਿਆ
ਹੂ ਉਹੀ ਨਾ ਹੁਣ ਸਰਕਾਰਾਂ ਤਾਂ ਬਥੇਰਾ ਬਹੁਤ ਸਮਝਾਉਂਦੇ ਲੋਕਾਂ ਨੂੰ ਕੇ ਅ, ਤੇਜ਼ ਗੱਡੀ ਨਾ ਭਜਾਓ ਔਰ ਘੁੰਮਣੇ ਫਿਰਨੇ ਨੂੰ, ਘ ਸਫ਼ਰ ਹਜੇ ਨਾ ਕਰੋ ਕਿੰਨਾ ਕੁਛ ਬੋਲਦੇ ਆ, ਫੇਰ ਵੀ ਲੋਕ ਨਹੀਂ ਸੁਣਦੇ
ਤਾਂ ਗੱਲ ਹੈਗੀ
ਹੂ, ਹੋਰ ਤੁਸੀਂ
ਅੱਛਾ, ਮਾਹੌਲ ਖਰਾਬ ਕਹਦੀ ਆ ਲੋਕਾਂ ਨੂੰ ਪਾਗਲ ਕਰਤਾ, ਗੱਡੀ ਚਲਾਉਂਦੇ ਹੋਏ ਫੋਨ ਕਿਤੇ ਜਾ
ਕੋਈ ਮਹਿੰਗਾਈ, ਮਹਿੰਗਾਈ ਕਰਕੇ ਵੀ ਬਹੁਤ ਲੋਕਾਂ ਦਾ ਨੁਕਸਾਨ ਹੁੰਦਾ ਪਾਇਆ ਕਿਨੂੰ ਰੋਟੀ ਖਾਣ ਵਾਸਤੇ ਵੀ ਪੈਸੇ ਨਹੀਂ ਆਉਂਦੇ ਪਏ ਭੁੱਖੇ -ਭੁੱਖੇ ਬੈਠੇ ਹੋਏ ਆ ਲੋਕ
ਹਾਂਜੀ
ਕੰਮ ਨਹੀਂ ਮਿਲਦਾ ਪਇਆ, ਔਰ ਅਮੀ ਅਮੀਰ ਗ਼ਰੀਬਾਂ ਨੂੰ ਲੁੱਟ -ਲੁੱਟ ਕੇ, ਲੁੱਟ -ਲੁੱਟ ਕੇ ਲੁੱਟ- ਲੁੱਟ ਕੇ, ਅਹ ਅ ਬਚਾ- ਬਚਾ ਕੇ ਰੱਖਿਆ ਹੋਇਆ ਹੈ
ਹਾਂਜੀ ਉਓਹੀ ਤਾਂ ਗੱਲ ਆ, ਤੇ ਅੱਜ ਕੱਲ ਨਾ ਲੋਕਾਂ ਚ ਉਹ ਪਿਆਰ ਵੀ ਨੀ ਰਿਹਾ, ਕਿਸੇ 'ਚ।
ਜੀ। ਮੈਂ ਤਾਂ ਬੋਲਦੀ, ਸਾਰਾ ਸਿਸਟਮ ਹੁਣ ਸਾਰਾ ਸਿਸਟਮ ਹੁਣ ਜਲਦੀ ਤੋਂ ਜਲਦੀ, ਠੀਕ ਹੋਣਾ ਚਾਈਦਾ। ਕੰਮ ਬ ਹਾਂਜੀ।
ਅਜ ਕਲ ਸਾਰੇ ਆਪਣਾ ਦੇਖਦੇ ਨੇ, ਪੈਸਾ ਦੇ ਦੇਖਦੇ ਆ ਬਸ ਪੈਸੇ-ਪੈਸੇ-ਪੈਸੇ।
ਹੂ ਹੋਰ ਤੁਸੀਂ ਪੜ੍ਹਾਈ ਕਰਦੇ ਹੋ ਹੈਲੋ
ਬਸ